ਸਤਿ ਸ਼੍ਰੀ ਅਕਾਲ ਜੀ
ਕੀ ਹਾਲ ਹੈ ਤੁਹਾਡਾ
ਬਸ ਠੀਕ ਤੁਸੀਂ ਸੁਣਾਓ ਕੀ ਕਰ ਰਹੇ ਹੋ
ਬਸ ਮੈਂ ਵੋਕ ਕਰਦੀ ਸੀ ਵਨਿੰਗ ਵੋਕ ਸੈਰ ਕਰਦੀ ਵੀ ਸੀ ਮੈਂ ਕਿਹਾ ਚਲੋ ਫੋਨ ਕਰੀਏ ਬੜੇ ਦਿਨ ਹੋ ਗਏ ਨੇ ਗੱਲ ਨੀ ਹੋਈ ਤੁਹਾਡੀ
ਹਾਂ ਬੜਾ ਚੰਗਾ ਕੀਤਾ ਮੈਂ ਤੁਹਾਨੂੰ ਯਾਦ ਕਰ ਰਹੀ ਸੀ ਬੜੀ ਲੰਬੀ ਉਮਰ ਹੈ ਤੁਹਾਡੀ ਮੈਂ ਤੁਹਾਨੂੰ ਫੋਨ ਕਰਨ ਹੀ ਲੱਗੀ ਸੀ ਕਿ ਮੈਂ ਕੁਛ ਸ਼ਾਮ ਸੀ ਤੁਹਾਡੇ ਨਾਲ ਹਾਂ ਹਾਂ ਤੇ ਮੇਰੇ ਨਾ ਘਰ ਨਾ ਕੱਲ ਗੈਸ ਮੇਰੇ ਘਰ ਨਾ ਕੱਲ ਗੈਸਟ ਆਉਂਦੇ ਹੈ, ਤੇ ਮੈਂ ਨਾ ਕੁਛ ਸਪੈਸ਼ਲ ਬਣਾਉਣਾ ਚਾਹ ਰਹੀ ਹਾਂ ਮੈਂ ਛੋਲੇ ਬਣਾਉਂਦੀ ਹਾਂ ਲੇਕਿਨ ਮੈਨੂੰ ਨਾ ਆਪਣੇ ਹਿਸਾਬ ਦੇ ਬਣਾਏ ਦੇ ਛੋਲਿਆਂ ਚਨਾ ਸਵਾਦ ਨਹੀਂ ਆਉਂਦਾ ਮੈਂ ਕੁਛ ਮੈਂ ਸੋਚ ਰਹੀ ਸੀ ਸੀਗੀ ਮੈਂ ਤੁਹਾਡੇ ਮੇਰੇ ਨਾਲ ਗੱਲ ਤੇ ਨਾ ਹੁਣ ਤੁਹਾਡੇ ਤਰੀਕੇ ਨਾਲ ਛੋਲੇ ਕੱਲ ਬਣਾਵਾਂ ਮੈਨੂੰ ਜਰਾ ਦੱਸੋਗੇ ਕਿਵੇਂ ਬਣਾਉਂਦੇ ਹੋ
ਮੈਂ ਸਹੀ ਬਣਾਉਦੀ ਆ, ਮੇਰੀ ਤੇ ਨਾ ਮਦਰ ਇਨ ਲੋੋ ਹੈ, ਔ ਹੀ ਜਿਆਦਾ ਛੋਲੇ ਬਣਾਉਦੀ ਹੈ, ਤੇ ਜੇ ਮੈਨੂੰ ਥੋੜਾ ਬਹੁਤ ਪਤਾ ਹੈ ਮੈਂ ਤੁਹਾਨੂੰ ਦੱਸ ਸਕਦੀ ਹਾਂ ਜਿਵੇਂ ਛੋਲੇ ਪਹਿਲੇ ਭਿਗੋਲੇ ਹਾਂਜੀ ਬਿਲਕੁਲ
ਹਾਂਜੀ ਅ ਅੱਛ
ਹਾਂਜੀ ਤੇ ਸਾਈਡ ਵਿੱਚ ਜਿਵੇੰ ਤੁਹਾਡੇ
ੋ ਛੋਲੇ
ਹਾਂ ਬਸ ਏਦਾਂ ਹੀ
ਨਹੀਂ ਗੱਲ ਸੁਣ ਮੇਰੀ ਗੱਲ ਸੁਣੋ ਛੋਲੇ ਤੁਸੀਂ ਸਵੇਰੇ ਭਿਗਾਾਉਂਦੇ ਹੋ ਕਿ ਰਾਤੀ ਭਿਗਾਾਉਂਦੇ ਹੋ
ਸਵੇਰੇ ਭਿਗੋਏ, ਅਸੀਂ ਸਵੇਰੇ ਹੀ ਭਿਗਉਦੇ ਹਾਂ ਛੋਲੇ
ਅੱਛਾ, ਅੱਛਾ ਮੈਂ ਤੇ ਵੈਸੇ ਰਾਤੀ ਭਿਗੋਨੀ ਆਂ ਪਰ ਸਵੇਰੇ ਫਿਰ ਗਰਮ ਪਾਣੀ ਚ ਭਿੱਗੋਂਦੇ ਹੋ ਤੁਸੀਂ
ਹਾ ਪਾਣੀ ਵਿੱਚ ਹੀ ਭਿਗਾਉਂਦੇ ਹਾਂ ਉਦੋਂ ਹੀ ਫਿਰ ਗਲਦੇ ਨੇ ਫਿਰ ਇੰਨੀ ਜਲਦੀ ਕਿੱਥੋਂ ਗਲ ਲਹਿਗੇ
ਤੇ ਮਿੱਠਾ ਸੋਡਾ ਵੀ ਪਾਉਂਦੇ ਹੋ ਵੀ ਥੋੜਾ ਜਹਾ
ਨਾ, ਨਾ, ਨਾ ਅਸੀਂ ਤੇ ਕਦੇ ਪਰ ਬੜੇ ਸੋਹਣੇ ਗੱਲ ਜਾਂਦੇ ਨੇ ਐਵੇਂ ਮ ਕਮਡ ਸੋਹਣੇ ਗੱਲ ਜਾਂਦੇ ਨੇ ਸਹੀ ਦੱਸਾਂ ਕਿਸੇ ਮਹਿਮਾਨ ਦੇ ਨਿਆਣਾ ਹੋਏ ਨਾ ਮੈਂ ਤੇ ਮੈਂ ਹਾਂ ਫਿਰ ਜਿਆਦਾ ਬਣਾਉਨੀ ਆਂ ਅੱਛ ਜਦੋਂ ਕਿਉਂਕਿ ਰਾਜਮਾਂ ਚਾਵਲ ਨਾ ਸਾਰੇ ਖੁਸ਼ ਹੋ ਖਾ ਲੈਂਦੇ ਨੇ ਬੱਚੇ ਵੀ ਖਾ ਲੈਂਦੇ ਨੇ ਤੇ ਉਹ ਸਭ ਨੂੰ ਵ
ਵਧੀਆ ਵੀ ਲੱਗੇ ਹਾਂ ਨਾਲ ਮੈਂ ਕੋਈ ਸਬਜ਼ੀ ਬਣਾ ਲੈਂਦੀ ਹਾਂ ਕਿ ਬਣਾ ਲਿੱਤੀ
ਨਹੀਂ ਮੈਂ ਮੇਰੇ ਜਿਹੜੇ ਗੈਸਟ ਆ ਰਹੇ ਨਾ ਉਹ ਚਨੇ ਖੁਸ਼ ਹੋ ਗਏ ਖਾਂਦੇ ਨੇ ਤੇ ਇਸ ਕਰਕੇ ਮੈਂ ਸੋਚ ਰਹੀ ਸੀ ਵੀ ਤੁਸੀਂ ਮਤਲਬ ਛੋਲੇ ਬਾਲਣ ਵੇਲੇ ਕੁਛ ਪਾਉਂਦੇ ਹੋ ਵਿੱਚ
ਨਹੀਂ ਨਹੀਂ ਮੈਂ ਤੇ ਮੰਮੀ ਮੈਨੂੰ ਕਦ ਬਣਾਏ ਨੇ ਮੈਂ ਤੁਹਾਨੂੰ ਦੱਦੀ ਬਈਏ ਮੇਰੀ ਮਦਰ ਇਨਲੋਈ ਬਣਾਉਂਦੇ ਨੇ ਉਹ ਨੂੰ ਪੁੱਛ ਕੇ ਵੈਸੇ ਮੇਰੇ ਹ ਹਿਸਾਬ ਨਾਲ ਤੇ ਕਦੀ ਮੈਂ ਨ ਹਾਂ ਸਾਡੇ ਤੇ ਗਾਲਜਨ ਤੇ ਬਾਕੀ
ਹਾਂ
ਮੈਂ ਤੇ ਜਲੀ ਬਣਾਉਂਦੀ ਹਾਂ
ਅੱਛਾ ਅੱਛਾ ਚਲੋ ਫੇਿਰ ਮੈਨੂੰ ਆਪਣੇ ਰਾਜਮਾਂ ਦੀ ਰੈਸਿਪੀ ਦੱਸ ਦੋ
ਨਾ ਹਾਂਜੀ ਜਦ ਹੀ ਕੀ ਨਾਮ ਪਹਿਲੇ ਪ ਗੋ ਲਈ ਦੇ ਐ ਫਰ ਅਸੀਂ ਨਾ ਗਰਮ ਪਾਣੀ ਵਿੱਚ ਹੀ ਉਹਨੂੰ ਬਾਲਦੇ
ਅੱਛਾ
ਉਬਾਲ ਕੇ ਪੰਦਰ ਹਾਂ ਪੰਦਰਾਂ ਵੀਹ ਮਿੰਟ ਸੀਟੀ ਜਦੋਂ ਵੱਜ ਜਾਂਦੀਆਂ ਨੇ ਥੋੜ੍ਹੀਆਂ ਫੇਿਰ ਉਸ ਉਸ ਤੋਂ ਬਾਅਦ ਠੰਡਾ ਪਾਣੀ ਪਾ ਦੇਦਾ ਤੇ ਉਹਦੇਨ ਦੋਨੇ ਗੱਲ ਦੇ ਨੇ ਰਾਜਮਾਂ ਇੱਕ ਕੱਪ ਨਾ ਠੰਡਾ ਪਾਣੀ ਪਾਉਣ ਪਾ ਕੇ ਉਸ ਤੋਂ ਬਾਅਦ ਗਰਮ ਗਰਮ ਵਿੱਚ ਤੇ ਸਾਈਡ ਵਿੱਚ ਫਿਰ ਤੜਕਾ ਪਾਉਣ ਲਈ ਦਾ ਚਾਰ ਪੰਜ ਐ ਤੇ ਅਹ ਅਦਰਕ ਕਦੀ ਆ ਥੋੜਾ ਮੈਂ ਕੀ ਨਾਮ ਉਹਓਦੇ ਵਿੱਚ ਗ੍ਰਾਇੰਡ ਕਰਦੀ ਹਾਂ ਲਸਣ ਅਦਰਕ ਆ ਪਿਆਜਾ ਦੀ ਗ੍ਰੇਵੀ ਵਿੱਚ ਉਸ ਤੋਂ ਬਾਅਦ ਜਦੋਂ ਉਹ ਤੇ ਬਸ ਉਹੀ ਤ ਤਰੀ ਕੇ ਵਿਚਲਾ ਪਾ ਕੇ ਤੇ ਥੋੜਾ ਹਾਂ।
ਅਦਰਕ ਮਾੜਾ ਜਿਹਾ ਕਿਉਕਿ ਪਹਿਲੇ ਦੂਸਰੇ ਵਾਲਾ ਹੀ ਕਹਿੰਦੀ ਪਰ ਜੇ ਪਾਉਣਾ ਚਾਹੋ ਤੇ ਪਾਸ ਸਕਦੇ ਹੋ ਪਿਸਣ ਦਾ ਤੇ ਫਿਰ ਉਹਦੇ ਵਿੱਚ ਕੀ ਨਾਮ ਹੈ ਆਪਣਾ ਤੇ ਬਾਕੀ ਤੇ ਤੋਂ ਪਿਆਜ ਥੋੜੇ ਜਹੇ ਬਰਾਊਨ ਉਹ ਮਤਲਬ ਹੋ ਜਾਣ ਜਦੋਂ ਥੋੜੇ ਜੇ ਸਹੀ ਹੋ ਜਾਣ, ਪੱਕ ਜਾਣ ਫਿਰ ਨਾ ਬਸ ਫਿਰ ਉਹੀ ਗਰਮ ਅ ਨਮਕ ਅ ਔਰ ਕੀ ਨਾਮ ਐ ਐ ਸਭ ਪਾ ਕੇ ਫਿਰ ਫਿਰ ਕੇ ਉਹੀ ਚਾਰ, ਪੰਜ ਟਮਾਟਰ
ਟਮਾਟਰ ਗ੍ਰਾ ਬਸ ਫਿਰ ਉਸ ਤੋਂ ਬਾਅਦ ਉਹਨੂੰ ਕੀ ਨਾਮ ਹੈ ਜਦੋਂ ਥੋੜਾ ਪਾ ਕੇ ਰਾਜਮਾਂ ਵਿੱਚ ਚ, ਉਹ ਕਰਦੋ ਤੇ ਉਹਦੇ ਤੇ ਵਿੱਚ ਕਿਚਨ ਕਿੰਗ ਨਾ ਨਾ ਬਾ ਬਾਅਦ ਚ ਪਾਂਦੇ ਆ, ਤੇ ਮੈਂ ਕਿਚਨ ਕਿੰਗ ਵੀ ਨਾ। ਧਨੀਆ ਮੈਂ ਕਈ ਵਾਰੀ ਮਸਾਲੇ ਗਲੀ ਵਿੱਚ ਹੀ ਆ ਹਾਂ ਤੇ ਕੀ ਨਾਮ ਏ, ਬਸ ਫਿਰ ਉਹਨੂੰ ਵੀਹ ਮਿੰਟ ਯ ਪੱਚੀ ਮਿੰਟ ਜਿੰਨਾ ਵੀ ਦਵਾਉਂਦੇ ਨੇ। ਤੇ ਬਸ। ਭੌਜਨ ਮਸਾਲਾ ਰਲ ਜਾਂਦਾ ਹੈਗਾ।
ਤੇ ਠੀਕ ਹੈ ਤੇ ਗੱਲ ਸੁਣੋ ਅ ਗਰਮ ਮਸਾਲਾ ਮਸਾਲਾ ਤੁਸੀ ਗਰਮ-ਗਰਮ ਮਸਾਲਾ ਤੁਸੀਂ ਮਸਾਲੇ ਚ ਭੁੰਨਦੇ ਹੋ, ਯਾ ਉਹ ਬਾਅਦ ਵਿੱਚ ਜਿਸ ਟਾਈਮ ਮਸਾਲਾ ਭੁੰਨ ਜਾਂਦਾ ਹੈ, ਬਾਅਦ ਚ ਪਾਂਦੇ ਹੋ
ਮੈਂ ਕੁਛ ਗਰਮ ਮਸਾਲਾ ਥੋ ਥੋੜਾ ਜਿਆਦਾ ਹੀ ਪਾਨੀ ਹਾਂ ਠੀਕ ਹੈ, ਫਿਰ ਜਦੋਂ ਰਾਜਮਾਂ ਬਿਲਕੁਲ ਰੈਡੀ ਹੋ ਜਾਂਦੇ ਨੇ ਨਾ, ਜਦੋ ਮਸਾਲਾ ਮੁਸਾਲਾ ਸਾਰਾ ਰਲ ਮਿਲ ਜਾਂਦਾ ਹੈ ਮੈਂ ਉਪਰੋਂ ਵੀ ਪਾਨੀ ਹਾਂ ਹਲਕਾ ਜੇਹਾ ਤੇ ਉਨੀ ਕੁਆਂਟਿਟੀ ਰੱਖਦੀ ਆ ਨਾ ਕਿ ਥੋੜਾ ਉਹ-ਉਹ ਇੱਕ ਚਮਮਚ ਦੇ ਬਰਾਬਰ ਪਹਿਲੇ ਪਾ ਲਿਆ ਤੜਕੇ ਵਿੱਚ, ਉਸ ਤੋਂ ਬਾਅਦ ਮੈਂ ਉਹ ਉਸ ਹੀ ਹਿਸਾਬ ਨਾ ਹਮ। ਤੇ ਇਹ ਵੀ ਨਾਲ ਤੁਸੀਂ ਉਹ ਬਣਾ ਸਕਦੇ ਹੋ, ਪਨੀਰ ਦੀ ਸਬਜ਼ੀ ਯਾਂ, ਆਲੂ ਗੋਭੀ ਦੀ ਸਬਜ਼ੀ ਬਣਾ ਸਕਦੇ ਹੋ ਹਨਾ, ਦਹੀਂ ਜੇ ਕਿਸੇ ਨੇ ਆਣਾ ਹੈ
ਹਾਂਜੀ ਤੇ ਕੋਈ ਕੋਈ ਡਿਸ਼, ਕੋਈ ਡਿਸ਼ ਵੀ ਦੱਸੋ ਮੈਨੂੰ ਕੋਈ ਜਿਹੜੀ ਜਿਹੜੀ ਮੈਂ ਬਣਾ ਲਾ
ਬਿਲਕੁਲ ਬਿਲਕੁਲ ਦੱਸਦੀ ਹਾਂ, ਮੈਂ ਤੇ ਜ਼ਿਆਦਾ ਧਰਦੇ ਆ ਮੈਂ ਬਣਾਨੀ ਆ ਫਰੂਟ ਕਰੀਮ ਜਾਂ ਕਸਟਡ ਦੋਨਾਂ ਵਿੱਚੋਂ ਇੱਕ ਚੀਜ਼ ਬਣਾ ਲੈਣੇ, ਤੇ ਫਰੂਟ ਕਰੀਮ ਵਿੱਚ ਕੀ ਹੈ ਕਿਸ ਸਾਰੇ ਫਰੂਟ ਨੂੰ ਥੋੜਾ ਥੋੜਾ ਕਟ ਕਰ ਕੇ ਤੇ ਉਹਨੂੰ ਨੂੰ ਓਵਲੀ ਕ੍ਰੀਮ ਮਿਕਸ ਕਰ ਦਿੱਤੀ ਜਿੰਨਾ ਫਰੂਟ ਹੈ, ਉਸ ਹਿਸਾਬ ਨਾਲ ਕਰੀਮ ਮਿਕਸ ਹੋਣੀ ਚਾਹੀਦੀ ਹੈ। ਤੁਸੀਂ ਓਦੇ ਵਿੱਚ ਪਾਲੋ, ਕਰੀਮ ਬਹੁਤ ਗਾੜੀ ਹੁੰਦੀ ਹੈ ਨਾ, ਥੋੜਾ ਦੁੱਧ ਵੀ ਐਡ ਕਰ ਸਕਦੇ ਹੋ।
ਹਾਂਜੀ ਹਾਂਜੀ
ਤੇ
ਮੈਂ ਵੈਸ ਮੈਂ ਨਾ ਵੈਸੇ ਅਹ ਉਹਦੀ ਬਣਾਉਣੀ
ਹਾਂ
ਮੈਂ ਵੈਸੇ ਨਾ ਉਹਦੀ ਆਈਸ ਕਰ੍ਰੀਮ ਦੀ ਵੀ ਬਣਾ ਲੈਂਦੀ ਹਾਂ ਵਨੀਲਾ ਆਈਸ ਕਰ੍ਰੀਮ ਲੈ ਕੇ ਨਾ ਉਹਨੂੰ ਮੈਲਟ ਕਰਕੇ, ਤੇ ਉਹਦੇ ਵਿੱਚ ਤੁਸੀਂ ਜਿਹੜੇ ਮਰਜ਼ੀ ਫੂਟਸ ਪਾ ਲਓ ਉਹ ਵੀ ਬੜੀ ਅੱਛੀ ਉਹਦੇ ਕਰੀਮ ਕਰੂਮ ਪਾਉਣ ਦੀ ਲੋੜ ਨੀ ਪੈਂਦੀ
ਬਿਲਕੁਲ ਸਹੀ ਕਹਿ ਰਹੇ ਹੋ ਹਾਂ ਹਾਂ ਉਵੇਂ ਵੀ ਬਣਦੀ ਹੈ ਉਵੇਂ ਵੀ ਬੜੀ ਟੇਸਟੀ ਲੱਗਾ ਹਦੀ ਵੈ ਸੁਣਾਓ ਤੇ ਬੜੇ ਤਰੀਕੇ ਹੁੰਦੇ ਨੇ ਮੈਨੂੰ ਇਹ ਦੱਸਿਆ ਨਾ ਕਿ ਇਹਦੇ ਵਿੱਚ ਹੀ ਅਸੀਂ ਫਰੂਟ ਵਨੀਲਾ ਆਈਸ ਕਰ੍ਰੀਮ ਦਾ ਫਲੇਵਰ ਐਡ ਕਰ ਸਕਦੇ ਹਾਂ ਉਹਦੇ ਨਾਲ ਹੋ ਟ ਤੇ ਵਿੱਚੋਂ ਜਿੱਦਾਂ ਫਰੂਟਸ ਹਾਂ ਫਰੂਟਸ ਚਲੋ ਮਿੱਠੇ ਹ ਹ ਮਿੱਠੇ ਹੁੰਦੇ ਤੁਸੀਂ ਚਾਹਓ ਨਾ ਤੇ ਬੂਰਾ ਵੀ ਮੈਂ ਐਡ ਕਰਦੀ ਹਾਂ ਉਹਦੇ ਵਿੱਚ ਕਰਦੇ ਆ ਨਾ ਇਸ ਕਰਕੇ
ਹਾਂਜੀ ਨਹੀਂ ਅਗਰ ਤੁਸੀਂ ਕਰੀਮ ਦੀ ਬਣਾ ਰਹੇ ਹੋ ਨਾ ਫਿਰ ਉਹਦੇ ਚ ਬੁਰਾ ਚੀਨੀ ਮਿਕਸ ਕਰਨ ਦੀ ਲੋੜ ਪਏਗੀ, ਜੇ ਅਗਰ ਅਸੀਂ ਆਈਸ ਕਰ੍ਰੀਮ ਨਾਲ ਬਣਾ ਰਹੇ ਹਾਂ ਨਾ ਫਿਰ ਕਿਉਂਕਿ ਆਈਸ ਕਰ੍ਰੀਮ ਵਿੱਚ ਆਲਰੇਡੀ ਮਿੱਠਾ ਹੁੰਦਾ ਹੈ, ਤੇ ਉਹਦੇ ਵਿੱਚ ਕੁਝ ਮਿੱਠਾ ਪਾਉਣ ਦੀ ਲੋੜ ਨਹੀਂ ਪੈਂਦੀ ਸਿਰਫ ਆਈਸ ਕਰ੍ਰੀਮ ਨੂੰ ਥੋੜ੍ਹਾ ਜਿ ਨਾ ਅ ਵਿਸਕਰ ਨਾਲ ਮੈਲਟ ਕਰੋ, ਤੇ ਤੁਸੀਂ ਜਿਹੜਾ ਜਿਹੜਾ ਫਰੂਟ ਉੱਥੇ ਪਾਣਾ ਨਾ ਉਹਦੇ ਚ ਪਾਾਲੋ ਹਾਂ, ਮੈਂ ਇਹ ਸੋਚ ਰਹੀ ਹਾਂ ਇਹ ਹੀ ਬਣਾ ਲਾ ਚੱਲ ਥੋੜ੍ਹੀ ਨਾਲ ਈਜ਼ੀ ਵੀ ਏ ਤੇ ਜਲਦੀ ਵੀ ਬਣ ਜਾਂਦੀ ਹੈ ਅੱਜ ਕੱਲ੍ਹ ਫਰੂਟ ਵੀ ਅਵੇਲੇਬਲ ਨੇ ਮਾਲ ਮੈਂਗੋ ਵੀ ਮਿਲ ਰਿਹਾ ਹੈ। ਗ੍ਰੇਪਸ ਵੀ ਮਿਲ ਰਹੇ ਨੇ, ਐਪਲ ਵੀ, ਤੇ ਸਾਰੇ ਉਹਦੇ ਨਾਲ ਨਾ ਜਾਏਗੀ ਤੇ, ਤੁ ਤੁਸੀਂ ਕੀ, ਤੁਸੀਂ ਕੀ ਕਹਿੰਦੇ ਹੋ ਇਹੀ ਬਣਾਲਾ ਰਾਜਮਾਂ ਔਰ ਅ ਫਰੂਟ
ਬਿਲਕੁਲ, ਬਿਲਕੁਲ ਬਿਲਕੁਲ ਬਿਲਕੁਲ ਇਹੀ ਬਣਾਲੋ ਤੁਸੀਂ ਕਹਿ ਰਹੇ ਹੋ ਨਾ, ਤੁਹਾਡੇ ਗੈਸਟ ਵੀ ਤੁਸੀਂ ਉਹ ਛੋ ਇਸ ਵਾਰ ਕੁਛ ਹਟ ਕੇ ਬਣਾਓ ਕੀਤਾ ਰਾਜਮਾ ਰਾਮਾ ਚਾ ਕਿਉਂਕ ਹਰ ਵਾਰ ਬੰਦਾ ਕਹਿੰਦਾ ਹਾਂ ਉਹੀ ਚੀਜ਼ ਬੰਨੀ ਹੋਣੀ ਹੈ, ਤੇ ਉਸ ਨਾਲ ਲੋ ਤੇ ਤੂੰਂ ਸੁਣਾਓ ਨਾ, ਉਹਨਾਂ ਨੂੰ ਵੀ ਵਧੀਆ ਲੱਗ-
ਹਾਂਜੀ ਹਾਂ ਠੀਕ ਹੈ ਯਾਰ ਤੇ ਫਿਰ ਤੁਸੀਂ ਸਹੀ ਸਲਾਹ ਦਿੱਤੀ ਮੈਨੂੰ ਵੈਸੇ ਕੱਲ ਨਾ ਮੈਂ ਰਾਜਮਾਂ, ਔਰ ਫਰੂਟ ਕਰੀਮ, ਔਰ ਆਲੂ ਗੋਭੀ ਵੀ ਬਣਾ ਲੈਂਦੀ ਹਾਂ। ਚਲੋ, ਥੈਂਕ ਯੂ ਜੀ ਤੁਹਾਡਾ ਟਾਈਮ ਲਿਆਮੈ ਹਾਂਜੀ
ਨਹੀਂ, ਨਹੀਂ ਐਸੀੇ ਤੇ ਕੋਈ ਗੱਲ ਨੀ ਸੋਰੀ, ਮੈਂ ਤੁਹਾਨੂੰ ਕੀ ਨਾਮ ਹੈ ਛੋਲੇ ਦੀ ਰੈਸਪੀ ਉਹ ਮੈਂ ਕਦੀ ਨਾ ਬਣਾਉਂਦੀ ਹੀ ਨੀ, ਤੇ ਜਿਹੜੀ ਚੀਜ਼ ਆਪਣੇ ਹੱਥੋਂ ਨਾ ਬਣਾਈ ਹੋਏ ਨਾ, ਤੇ ਉਹਦੇ ਬਾਸ ਤੇ ਇਸ ਕਰਕੇ
ਹਾਂਜੀ
ਮੁੜੇ ਮੈਂ ਤੁਹਾਨੂੰ ਦੱਸਦਾ ਰਾਜਮਾਂ ਬਾਰੇ ਚਲੋ ਉਮੀਦ ਕਰਦੀ ਹ ਤੂੰ ਤੁਹਾਡੇ ਗੈਸ ਸਭ ਕੁਛ ਪਸੰਦ ਆਏ, ਦਾਲ ਸਭ
ਹਾਂਜੀ ਓਕੇ
ਬਾਏ ਜੀ ਬਾਏ ਸਤ ਸ਼੍ਰੀ ਸਤਿ ਸ਼੍ਰੀ ਅਕਾਲ ਜੀ